ਹੈਲੋ।
ਸਸ਼ੀਕਾਲ ਮੈਮ।
ਸਸ਼ੀਕਾਲ ਜੀ ਕੀ ਹਾਲ ਨੇ?
ਵਦੀਆ, ਤੁਸੀਂ ਸੁਨਾਓ?
ਠੀਕ-ਠਾਕ ਜੀ ਵਦੀਆ।
ਕੀ ਕਰਦੇ ਪਏ ਜੇ?
ਕੁੱਝ ਨੀ ਐਂਵੇ ਬੱਸ ਸਬਜ਼ੀ-ਪਾਣੀ ਬਨਾ ਲਿਆ ਤੇ ਰੋਟੀ ਦਾ ਟੈਮ ਹੋ ਚੱਲੇਆ ਸੀ ਤੇ ਹਾਂਜੀ, ਓ ਬਾਰ ਵੇਖ ਕੇ ਆਈ ਆਂ ਤੇ ਓ ਗਰਮੀ ਦਾ ਕਰਕੇ ਮਤਲਬ ਕੋਈ ਵੀ ਗਲੀ ਚ ਨੀ ਹੈਗਾ।
ਅੱਜ ਤੇ ਬੋਹ ਜਾਅਦੇ ਗਰਮੀ ਆ।
ਹਾਂਜੀ ਓ ਤਾਂ ਮੀਂਹ ਦਾ ਕਰਕੇ ਜ਼ਾਅਦਾ ਈ ਹੋ ਗੀਆ ਹਨਾ।
ਹੂੰ ਸਾਡੇ ਤੇ ਮੀਂਹ ਵੀ ਨੀ ਪਿਆ ਤੇ ਵੇਹੇ ਈ ਜ਼ਾਅਦੇ ਹੋਗੀ।
ਹਾਂਜੀ ਓ ਹੁਨ ਏ ਸਾਵਣ ਦਾ ਮੀਨਾ ਏ ਦੋ ਮੀਨੇ ਹੁਨ ਏਦਾਂ ਈ ਰੈਣਾ ਕੰਮ।
ਹਾਂਜੀ।
ਹਾਂਜੀ ਪੈਲਾਂ ਮਤਲਬ ਓਹ ਹੋ ਜਾਂਦੀ ਹੁੰਦੀ ਸੀ ਅਕਤੂਬਰ ਚ ਮਤਲਬ ਅੱਦ ਜੇ ਚ ਜਾ ਕੇ ਤੇ ਠੰਡਾ ਜਾ ਮੌਸਮ ਹੋ ਜਾਂਦਾ ਹੁੰਦਾ ਸੀ। ਹੁਨ ਤੇ ਵੇਖ ਲੋ ਤੁਸੀਂ ਹਿਸਾਬ ਲਾ ਲੋ ਕਿ ਤੱਕ ਏਦਾਂ ਈ ਰੈਂਦਾ ਕੰਮ
ਹੂੰ।
ਓਹੀ ਦਸੰਬਰ ਦੇ ਐਂਡ ਚ ਹਾਂਜੀ ਜਨਵਰੀ ਚ ਈ ਬਸ ਠੰਡ ਹੁੰਦੀ ਐ ਜੇੜੀ ਥੋੜੀ-ਬੋਤੀ ਹੁੰਦੀ ਐ।
ਹਾਂਜੀ।
ਓਹੀ ਫਿਰ ਪੋਲਿਊਸ਼ਨ ਦਾ ਕਰਕੇ ਈ ਐ ਸਾਰਾ ਕੁਝ ਨਾ।
ਹੂੰ। ਕੁਝ ਪੋਲਿਊਸ਼ਨ ਕੁਝ ਜੇੜੇ ਏ ਸੀ ਵਗੈਰਾ ਇੰਨੇ ਲੱਗੇ ਹੋਏ ਆ।
ਹਾਂਜੀ-ਹਾਂਜੀ। ਏ ਸੀ ਆ ਦਾ ਵੀ ਬੋਤ ਈ ਏ ਜ਼ਾਅਦਾ ਕੰਮ ਖਰਾਬ ਐ। ਏ ਤੋ ਗਲੀ ਵਿੱਚ ਲੋਕਾਂ ਨੇ ਲਵਾਏ ਨਾ ਓਦੇ ਜੇੜੇ ਹੁੰਦਾ ਵਾ ਪੱਖੇ ਜੇ ਤੇ ਓ ਖਲੋਤਾ ਨੀ ਕਿਤੇ ਜਾਂਦਾ ਇੰਨੀ ਗਰਮੀ ਲੱਗਦੀ ਫਿਰ
ਹਾਂਜੀ।
ਅੱਛਿਆ ਜੀ, ਹੋਰ ਸੁਨਾਓ ਤੁਸੀਂ ਬਣਾ ਲਿਆ ਖਾਨਾ?
ਮੰਨੂ ਦਾ ਡੈਡੀ ਬਾਰ ਦੀ, ਹਾਂਜੀ ਅਸੀਂ ਤੇ ਖਾ ਵੀ ਲਿਆ।
ਅੱਛਿਆ ਜੀ, ਫਿਰ ਅਸੀਂ ਲੇਟ ਹੋ ਗੇ।
ਹਾਂਜੀ, ਨਈਂ ਅੱਜ ਨਾ ਅ ਐਚਲੀ ਡੈਡੀ ਜੀ ਗਏ ਸੀ ਕਿਤੇ ਤੇ ਓ ਫਿਰ ਜਦੋਂ ਆਏ ਤੇ ਓ ਕੈਂਦੇ ਸੀ ਭੁੱਖ ਲੱਗੀ ਤੇ ਹਾਂਜੀ।
ਠੀਕ ਐ ਚਲੋ ਵਦੀਐ ਵੈਸੇ ਟੈਮ ਨਾਲ ਨਾ ਬਾ ਚ ਨਾ ਓਈ ਤੇ ਓ ਜਦੋਂ ਬਾਰਿਸ਼ ਤੋਂ ਬਾਦ ਓ ਭਮੱਕੜ ਜੇ ਨੀ ਸ਼ੁਰੂ ਹੋ ਜਾਂਦੇ ਨਿਕਲਨੇ
ਹਾਂਜੀ-ਹਾਂਜੀ।
ਉਹ ਬੜੇ ਹੁੰਦੇ ਹਨਾ।
ਹਾਂਜੀ
ਸਵੇਰੇ ਜਦੋਂ ਝਾੜੂ ਲਾਉਂਦੇ ਨਾ ਉਹ ਕੰਮ ਵਾਲੀ ਤੇ ਉਹ ਇੰਨੇ ਖੰਭ ਜਿਹੇ ਇਕੱਠੇ ਹੋਏ ਹੁੰਦੇ ਨਾ
ਉਹ ਤੇ ਮਤਲਬ ਕਿ ਬੁਰੇ ਵੀ ਬਹੁਤ ਲੱਗਦੇ ਜਦੋਂ ਆਉਂਦੇ ਆ ਨਾ ਮਤਲਬ ਬਾਹਰ ਕਿਤੇ ਖੜੇ ਹੋਈਏ ਨਾ ਤੇ ਜਦੋਂ ਡਿੱਗਦੇ ਆ ਤੇ ਬੜਾ ਮਤਲਬ ਕੀ ਦਿਲ ਕਾਲਾ ਜਿਹਾ ਪੈਂਦਾ ਵਾ।
ਉਹੀ ਨਾ ਉਹ ਉਹਨਾਂ ਦੇ ਭਮੱਕੜ ਜੇ ਲੱਥ ਲੱਥ ਕੇ ਤੇ ਢੇਰ ਲੱਗੇ ਹੁੰਦੇ ਆ।
ਹਾਂਜੀ
ਹੂੰ ਉਹੀ ਮਤਲਬ ਉੱਡ ਉੱਡ ਕੇ ਫਿਰ ਅੰਦਰ ਹੀ ਆ ਜਾਂਦੇ ਆ। ਹੂੰ ਹੋਰ ਸੁਣਾਓ ਤੁਸੀਂ ਸਿਹਤਾਂ ਠੀਕ ਨੇ ਤੁਹਾਡੀਆਂ ਹੁਣ
ਹਾਂਜੀ ਅੱਗੇ ਨਾਲ਼ੋਂ ਕਾਫ਼ੀ ਫ਼ਰਕ ਆ।
ਅੱਛਾ ਜੀ ਚਲੋ ਵਧੀਆ ਲਿਆਂਦੀ ਸੀ ਦਵਾਈ ਫਿਰ ਉੱਥੋਂ
ਹਾਂਜੀ
ਅੱਛਾ ਜੀ! ਹਾਂਜੀ ਸੰਗਰਾਂਦ ਵੀ ਸੀ ਬਾਬਾ ਬੁੱਢਾ ਸਾਹਿਬ ਗਏਕਿ ਨੇ ਤੁਸੀਂ ਫਿਰ
ਹਾਂਜੀ ਅਸੀਂ ਗਏ ਸੀ ਅੱਜ ਬਹੁਤ ਗਰਮੀ ਸੀ। ਨਈ ਕਈ ਵਾਰ ਚਲੇ ਜਾਈਦਾ ਕਈ ਵਾਰ ਮਿਸ ਹੋ ਜਾਂਦਾ ਵਾ।
ਹਾਂਜੀ ਗਰਮੀ ਤਾਂ ਬਹੁਤ ਜ਼ਿਆਦਾ ਉਹ ਤੇ ਬਾਹਰ ਨਿਕਲਣ ਨੂੰ ਦਿਲ ਨੀ ਕਰਦਾ ਤੇ ਫਿਰ ਉਨੀ ਸੰਗਤ ਕਾਫ਼ੀ ਹੋਣੀ ਹਣਾ।
ਹਾਂਜੀ ਬਹੁਤ ਜ਼ਿਆਦਾ ਭੀੜ ਸੀ ਇਨਾ ਇਹਨੀ ਸੰਗਤ ਸੀ ਨਾ
ਹਾਂਜੀ, ਅੱਛਾ ਜੀ।
ਹਾਂਜੀ
ਕੋਈ ਵੀ ਹੁਣ ਮਤਲਬ ਸੰਗਰਾਂਦ ਤੇ ਤੇ ਚਲੋ ਗਰਮੀ ਬੜੀ ਆ ਦੋ ਤਿੰਨ ਮਹੀਨੇ ਰਹਿ ਗਏ ਹਣਾ।
ਹਾਂਜੀ
ਤੇ ਚਲੋ ਮੱਥਾ ਟੇਕ ਕੇ ਆਵਾਂਗੇ ਜਾਇਆ ਹੀ ਨੀ ਗਿਆ ਮੇਲੇ ਤੋਂ ਬਾਅਦ ਪਹਿਲਾਂ ਕਹਿੰਦੇ ਕਿ ਮੇਲੇ ਤੋਂ ਪਹਿਲਾਂ ਟੇਕ ਆਉਣਾ ਵਾ ਤੇ ਬਾਅਦ ਚ ਜਦੋਂ ਜਦੋਂ ਮੇਲਾ ਆ ਜਾਂਦਾ ਫੇਰ ਕਹਿੰਦੇ ਹ ਆਪਾਂ ਬਾਅਦ ਚ ਟੇਕ ਆਵਾਂਗੇ ਤੇ ਉਹ ਏਦਾਂ ਈ ਮਤਲਬ ਘਾਲੋ ਜਿਹੀ ਪਰ ਛੱਡੀਦੀ ਐ
ਹਾਂਜੀ
ਹ ਉੱਥੇ ਤੁਹਾਨੂੰ ਪਤਾ ਪ੍ਰਸ਼ਾਦੇ ਵੀ ਚੜ੍ਹਦੇ ਆ ਨਾ ਮਿਸੇ,
ਹਾਂਜੀ-ਹਾਂਜੀ ਅਸੀਂ ਵੀ ਲੈ ਕੇ ਜਾਂਣੇ ਹੁੰਣੇ ਆ ਮੇਲੇ ਦੇ,
ਅੱਛਾ ਮੇਲੇ ਤੇ ਲੈ ਕੇ ਜਾਂਦੇ ਓਦਾਂ ਲੋਕੀ ਮੇਰੇ ਖਿਆਲ ਸੰਗਰਾਂਦ ਤੇ ਵੀ ਲੈ ਕੇ ਜਾਂਦੇ ਕਿ ਨਹੀਂ।
ਹੂੰ ਕਈ ਲੈ ਜਾਂਦੇ ਜਿਦਾ ਕਿਸੇ ਸੁਖਣਾ ਹੁੰਦੀ ਆ ਆਪਾਂ ਤੇ ਚੱਲੋ।
ਹੂੰ ਹੂੰ ਮਤਲਬ ਮੇਲੇ ਤੇ ਜ਼ਿਆਦਾ ਲੈ ਕੇ ਜਾਂਦੇ ਹਨਾ। ਤੇ ਫੇਰ ਬਾਬਾ ਬੁੱਢਾ ਜੀ ਦਾ ਜਨਮ ਦਿਨ ਹੋਣਾ ਹਨਾ।
ਹਾਂਜੀ-ਹਾਂਜੀ
ਠੀਕ ਏ ਜੀ।
ਉਦੋਂ ਬੇਟੇ ਦੇ ਪ੍ਰਸ਼ਾਦੇ ਪੱਕਾ ਕੇ ਖੜੇ ਦੇ ਉਹ ਹਰ ਸਾਲ ਫੇਰ ਮੇਲੇ ਤੇ ਲੈ ਕੇ- ਕੇ ਜਾਈਦੇ ਆ
ਹੂੰ ਹੂੰ ਹੋਰ ਮੱਥਾ ਟੇਕ ਗਿਆ ਸੀ
ਲਈਦਾ
ਹਾਂਜੀ ਮੈਂ ਮਾਤਾ ਗੰਗਾ ਜੀ ਵੀ ਲੈ ਕੇ ਆਏ ਸੀ ਨਾ ਬਾਬਾ ਬੁੱਢਾ ਐ ਤੇ, ਹਮ ਚੱਲੋ ਵਧੀਆ ਗੱਲ ਐ
ਹਾਂਜੀ।
ਹੋਰ ਦੱਸੋ, ਤੁਸੀਂ ਘਰ ਪਰਿਵਾਰ ਠੀਕ-ਠਾਕ ਸਾਰਾ
ਹਾਂਜੀ, ਸਾਰੇ ਵਧੀਆ ਠੀਕ-ਠਾਕ ਏ ਆ।
ਅੱਛਾ ਜੀ। ਮੇੇਰੇ ਵੀ ਨਾ ਗੁੱਡੀਆਂ ਦੇ ਪੀਟੀ ਮੀਟ ਆ, ਇੱਕ ਨੂੰ ਤਾਂ ਛੁੱਟੀ ਐ।
ਅੱਛਾ।
ਸਕੂਲੇ ਸੈਟਰਡੇ ਦੀ ਤੇ, ਇੱਕ ਵੀਰ ਛੋਟੀ ਦੀ ਪੀਟੀ ਮੀਟ ਆ ਉਹ ਸਕੂਲ ਵਾਲੇ ਕਰਨ ਦਾ ਐ ਮੈਸੇਜ
ਹਾਂਜੀ।
ਹਮ
ਠੀਕ ਏ।
ਹੈਲੇ ਮਤਲਬ ਚਾਰ ਪੰਜ ਵਜੇ ਸੌਂ ਗੀ ਸੀ, ਤੇ ਹਲੇ ਨੀ ਉੱਠੀ ਇੱਕ ਵੇਲੇ ਉਨੂੰ ਰਾਤ ਨੂੰ ਨੀ ਹੁਣ ਸੌਣ ਦੇਣਾ
ਬੱਚੇ ਛੋਟੇ ਸ਼ਰਾਰਤਾਂ ਕਰਦੇ ਆ
ਹਾਂਜੀ ਦੁਪਹਿਰੇ ਨਾ ਮੈਂ ਮਤਲਬ ਘੜੀ ਕੁ ਲੰਮੇ ਪੈ ਗਈ ਤੀ, ਕਦੀ ਪੱਖਾ ਬੰਦ ਕਰਦਿਆ ਕਰੇ ਕਦੀ ਲਾਈਟ ਬੰਦ ਕਰਦਿਆ ਕਰੇ, ਜੇ ਲਾਈਟ ਬੰਦ ਕਰੀਏ ਤੇ ਠੰਡਾ ਹੁੰਦਾ ਵਾ, ਤੇ ਸਹੀ ਲਾਈਟ ਬੰਦ ਕਰਕੇ ਸੁੱਤੇ ਸੀ‌। ਇਹ ਜਗ੍ਹਾ ਦਿਆ ਕਰੇ ਦੋਵੇਂ ਲਾਈਟਾਂ। ਉਹ ਇੰਨਾ ਸ-
ਠੀਕ ਐ। ਹਾਂਜੀ, ਨਾਲੇ ਨਾ ਜਦੋਂ ਮਤਲਬ ਕਿ ਲਾਈਟ ਜਗਾ ਕੇ ਸਾਉਣ ਦੀ ਆਦਤ ਨਾ-ਨਾ ਹੋਵੇ, ਉਹਨਾ ਨੂੰ ਜਿਆਦਾ ਹੀ ਹੁੰਦਾ ਵਾ
ਹਾਂਜੀ, ਹਾਂਜੀ-ਹਾਂਜੀ।
ਮਤਲਬ ਕਿ ਜਿੱਦਾਂ ਮੈਨੂੰ ਆਦਤ ਏ ਲਾਈਟ ਜਗਾ ਕੇ ਸਉਣ ਦੀ, ਤੇ ਮੈਨੂੰ ਹਨੇਰੇ ਚ- ਤੇ, ਮਤਲਬ ਕੰਫਟੇਬਲ ਫੀਲ ਨਹੀਂ ਹੁੰਦਾ।
ਹਾਂਜੀ-ਹਾਂਜੀ।
ਹਮ
ਉਹੀ ਮਤਲਬ ਜਿਦਾ‌ ਸਾੜੋਗੇ ਨਾ ਤੇ ਅ ਅ ਸ਼ਾਮੀ ਜਦੋਂ ਵੀ ਹਾਂ ਤਿੰਨ ਵਜੇ ਤੋਂ ਬਾਅਦ ਆ ਦੁਪਹਿਰੇ, ਲਾਈ- ਟ ਬੰਦ ਕਰ ਲਈ ਦੀ ਤੇ ਥੋੜੀ ਜਿਹੀ ਨਾ, ਪੱਖੇ ਦੀ ਹਵਾ ਠੰਡੀ ਲੱਗਦੀ ਫਿਰ ਉਹ ਕੀ ਕਰੇ, ਉਹ ਕੁਰਸੀ ਤੇ ਚੜ ਕੇ
ਚਲਾਉਂਦੇ
ਨਹੀਂ, ਏ ਸੀ ਰਾਤ ਨੂੰ ਹੀ ਚਲਾਈਦਾ ਜਿਆਦਾ ਤੇ, ਹੁਣ ਅੱਠ ਕੁ ਵਜੇ ਹੀ ਚਲਾ ਲੈਣਾ ਵਾ
ਹਾਂਜੀ, ਬਿੱਲ ਵੀ ਬਹੁਤ ਆ ਜਾਂਦਾ ਨਾ
ਤੇ ਲੋ ਉਹ ਦੂਜਾ ਮੀਟਰ ਹੈ ਨਾ ਸਮਾਰਟ ਮੀਟਰ ਆ, ਉਹਦਾ ਫਿਰ ਤੁਹਾਨੂੰ ਪਤਾ ਫਿਰ ਚ ਕਈ ਵਾਰ ਟਿੱਕੀਆਂ ਦੀ ਨਾਲ ਵਧੀਆ ਆ ਜਾਂਦਾ ਵਾ
ਹਮ।
ਹਾਂਜੀ ਐਦਕੀ ਵੀ ਛੇ ਜ, ਹਾਂਜੀ ਉਹ ਫੋਨ ਤੋਂ ਪਤਾ ਲੱਗ ਜਾਂਦਾ ਏ
ਠੀਕ ਹੈ ਜੀ।
ਦੂਜਾ ਜਿੱਦਾਂ ਉਹ ਰੀਡਿੰਗ ਲੈਣ ਆਉਂਦੇ ਨਾ ਦੂਜੇ ਮੀਟਰਾਂ ਦੀ, ਤੇ ਉਹ ਬਿੱਲ ਦੇ ਜਾਂਦੇ, ਓਦਾਂ ਨਹੀਂ ਇਹਦਾ ਸਿਸਟਮ ਇਹਦਾ ਵੱਖਰਾ ਹੈ ਸਿਸਟਮ।
ਠੀਕ ਹੈ।
ਹਾਂਜੀ।
ਤੇ ਗਰਮੀ ਦੇ ਵਿੱਚ ਤੇ
ਬਹੁਤ ਮੁਸ਼ਕਿਲ ਐ। ਕਿ ਜਦੋਂ ਕਿਤੇ ਬੱਚੇ ਜਿਆਦਾ ਕਹਿਣ ਨਾ ਫਿਰ। ਕਮਰਾ ਠੰਡਾ ਕਰ ਲਈਦਾ ਵਾ ਚਲਾ ਕੇ ਦਸ ਪੰਦਰਾਂ ਮਿੰਟ।
ਹਾਂਜੀ।
ਫਿਰ ਮਤਲਬ ਬੰਦ ਕਰ ਦੇਈਦਾ ਹੁਣ।
ਤੇ ਤੁਹਾਡੇ ਬੈਕ ਸਾਈਡ ਤੇ ਕੋਈ ਰਹਿੰਦਾ ਵਾ ਘਰ।
ਹਾਂਜੀ-ਹਾਂਜੀ ਸਾਡੇ ਮਤਲਬ ਸਾਰੇ ਤਕਰੀਬਨ ਘਰ ਬਣੇ ਹੋਏ ਆ ਪਿਛਲੀ ਗਲੀ ਹੈ।
ਤੁਹਾਡੇ ਪਿੱਛੇ ਗਲੀ ਐ।
ਹਾਂਜੀ ਗਲੀ ਵੀ ਆ ਮਤਲਬ ਘਰ ਪਹਿਲਾਂ ਸਾਡੇ ਪਿੱਛੇ ਘਰ ਆ ਤੇ ਫਿਰ ਨਾਲ ਹੀ ਗਲੀ ਆ।
ਹਾਂਜੀ ਉਹਦਾ ਕਰਕੇ ਵੀ ਨਾ ਕਮਰਾ ਥੋੜ੍ਹੇ। ਠੰਡੇ ਰਹਿੰਦੇ ਹੋਣੇ ਆ ਸਾਡੇ ਤਾਂ ਨਾ ਜਿੱਦ। ਦੁਰੋਂ ਮਤਲਬ ਕਿ ਸੂਰਜ। ਛਿਪਦਾ ਨਾ ਉੱਧਰ ਨੂੰ ਧੁੱਪ ਹੁੰਦੀ ਆ ਤੇ ਉੱਧਰ ਸਾਡੀ ਵਿੰਡੋ ਆ।
ਉਹ ਫਿਰ ਸ਼ਾਮ ਦੇ ਟਾਈਮ ਤੁਹਾਡੇ ਬਹੁਤ ਗਰਮੀ ਹੁੰਦੀ ਹੋਣੀ ਹਨਾ।
ਹਾਂਜੀ ਬੜਾ ਸੇਕ। ਹੁੰਦਾ ਵਾ।
ਸਵੇਰੇ ਤੁਹਾਡਾ ਠੰਡਾ ਹੋਊਗਾ ਤੇ ਜਦੋਂ ਸ਼ਾਮ ਨੂੰ ਮਤਲਬ। ਸੂਰਜ ਛਿਪਦਾ ਨਾ ਉਦੋਂ ਗਰਮੀ ਜ਼ਿਆਦਾ ਹੋਊਗੀ।
ਹਾਂਜੀ-ਹਾਂਜੀ।
ਤੇ ਸਾਡੇ ਇਹ ਕਿ ਸਾਡੇ ਮਤਲਬ ਨਾ ਤੇ ਕਮਰੇ 'ਚ ਕੋਈ ਹਵਾ ਹੁਵਾ ਲੱਗਦੀ ਹੈ। ਤੇ ਬੰਦ ਆ ਤੇ ਤਾਂ ਹੋ ਸਕਦਾ ਜਿਆਦਾ ਠੰਡਾ ਹੋਏ ਫਿਰ ਹਨਾ।
ਹਾਂਜੀ।
ਹਮ। ਹੋਰ ਦੱਸੋ ਤੁਸੀਂ।
ਹੋਰ ਵਧੀਆ ਅੱਜ ਅਸੀਂ ਦਾਲ। ਬਣਾਈ ਸੀ ਮੂਗ ਤੇ ਚਨੇ ਦੀ।
ਅੱਛਾ ਜੀ।
ਨਾਲ ਸੇਵੀਆਂ ਬਣਾਈਆਂ ਅੱਜ ਨਾ ਮੇਰੀ। ਦੀਦੀ ਆਏ ਸੀ ਵੱਡੇ ਨਨਾਾਨ ਮੇਰੇ।
ਅੱਛਾ ਜੀ।
ਹਾਂਜੀ ਉਹ ਆਏ ਸੀ ਇਹ ਇੱਕ ਡੇਢ ਵਜੇ ਆਏ ਸੀ ਤਕਰੀਬਨ ਉਹ। ਪਹਿਲਾਂ ਅਸੀਂ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਗਏ ਸੀ ਫਿਰ ਜਦੋਂ ਆਏ। ਤੇ ਫਿਰ ਦੀਦੀ ਹੁਣੀ ਆ ਗਏ।
ਅੱਛਾ।
ਤੇ ਫਿਰ।
ਠੀਕ ਹੈ ਜੀ।
ਤੇ ਫੇਰ ਅਸੀਂ ਉਹ ਆਏ ਤੇ ਫਿਰ ਰੋਟੀ ਪਾਣੀ ਬਣਾਇਆ।
ਹੂਮ ਹੂਮ।
ਤੇ ਫੇਰ ਸੇਵੀਆਂ ਵੀ ਨਾਲ ਬਣਾ ਲਿਆ।
ਅੱਛਾ ਰੋਟੀ ਫਿਰ ਖਾ ਕੇ ਗਏ ਹੋਣੇ ਹਨਾ।
ਹਾਂਜੀ।
ਚਲੋ ਵਧੀਆ ਤੇ ਨਾਲੇ ਦਰਸ਼ਨ ਕਰ ਆਏ ਜੇ ਗੁਰੂ ਘਰੇ।
ਹਾਂਜੀ।
ਨਾਲੇ ਗੈਸਟ ਆ ਗਏ।
ਹੂੰ
ਫੇਰ ਉਹ ਕਾਫੀ ਟਾਈਮ ਬੈਠੇ ਰਹੇ ਤੇ ਆਈ ਥਿੰਕ ਛੇ ਕੁ ਵਜੇ ਉਹ ਗਏ ਹੋਣਗੇ। ਹਾਂਜੀ
ਉਹ ਫੇਰ ਠੰਡੇ ਦਾ ਹੋਰ ਜਦੋਂ ਹੋਊਗਾ ਫੇਰ ਉਹ ਹੋਇਆ ਹੋਣਾ ਉਦੋਂ ਹੀ ਗਏ ਹੋਣੇ ਹਨਾ।
ਹਾਂਜੀ ਉਹ ਰਹਿੰਦੇ ਨੇ ਨਾ ਉਹਨਾਂ ਨੇ ਮਤਲਬ ਕਿ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਵਾ
ਅੱਛਾ ਜੀ
ਫੇਰ ਉਹ ਦੀਦੀ ਚੁੰਦੇ ਆ ਭਾਜੀ ਜਿਹੜੇ ਆ ਨਾ ਉਹ ਪੱਠੇ ਪੁਠੇ ਪਾਉਂਦੇ ਆ
ਹੂੰ ਹੂੰ ਆਹੋ ਫਿਰ ਕਰ ਨੀ ਨਾ ਹੈਣਾ ਜਿੰਨਾ ਨੇ ਏਦਾਂ ਪਸ਼ੂ ਰੱਖੇ ਹੁੰਦੇ
ਹਾਂਜੀ ਫੇਰ ਉਹ ਚਲੇ ਗਏ। ਮੈਂ ਤੇ ਇਹਨਾਂ ਨੂੰ ਕਿਹਾ ਤੁਸੀ ਰਹੋ ਪਰ ਕਹਿੰਦੇ ਨਹੀਂ ਫੇਰ ਕਿਤੇ ਰਵਾਂਗੇ
ਅੱਛਾ ਠੀਕ ਹੈ ਜੀ। ਚਲੋ ਵਧੀਆ ਗੱਲ ਏ ਮਿਲ ਗਏ ਹਨਾ।
ਹਾਂਜੀ ਕਾਫੀ ਟਾਈਮ ਹੋ ਗਿਆ ਸੀ ਉਹਨਾਂ ਤੋਂ ਆਇਆ ਨਹੀਂ ਸੀ ਗਿਆ।
ਹੂੰ ਹੂੰ
ਹੂੰ
ਠੀਕ ਹੈ ਜੀ ਹੋਰ ਦੱਸੋ ਜੀ ਬੇਟਾ ਕੀ ਕਰ ਰਿਹਾ ਫੇਰ
ਸੇਵੀਆਂ ਖਾ ਰਿਹਾ ਜੀ
ਅੱਛਾ ਜੀ
ਹਾਂਜੀ
ਚਲੋ ਠੀਕ ਹੈ ਜੀ ਫੇਰ ਮੈਂ ਵੀ ਨਾ ਖਾਣਾ ਬਣਾ ਲਾ ਠੀਕ ਹੈ ਜੀ ਠੀਕ ਸਤਿ ਸ਼੍ਰੀ ਅਕਾਲ ਜੀ ਓਕੇ ਓਕੇ ਜੀ